ਹੈਲੋ, ਸ ਸ਼੍ਰੀ ਕਾਲ ਜੀ।
ਹੋਰ ਕਿਵੇਂ ਓ?
ਵਧੀਆ ਤੁਸੀਂ ਸੁਣਾਓ?
ਬਸ ਅਸੀ ਵੀ ਵਧੀਆ ਹੋਰ ਦੱਸੋ ਕੀ ਕਰਦੇ ਪੇ ਸੀ ਤੁਸੀਂ?
ਕੁਛ ਵੀ ਨੀ।
ਅੱਛਾ, ਠੀਕ ਐ। ਸੁਣਾਓ ਘਰੇ ਸਭ ਠੀਕ ਨੇ?
ਹਾਂਜੀ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਸਾਰੇ ਘਰ ਪਰਿਵਾਰ।
ਸਭ ਵਧੀਆ ਨੇ।
ਅੱਛਾ ਜੀ।
ਮੈਂ ਤਾਂ ਤੁਹਾਨੂੰ ਯਾਦ ਕਰਦੀ ਪਈ ਸੀ ਮੈਂ ਨਾ ਤੁਹਾਡੇ ਤੋਂ ਪੈਨਕੇਕ ਦੀ ਰੈਸਿਪੀ ਪੁੱਛਣੀ ਸੀ। ਉਤੋਂ ਤੁਹਾਡਾ ਈ ਫ਼ੋਨ ਆ ਗਿਆ ਮੇਰੇ ਕੋਲ।
ਹਾਂਜੀ-ਹਾਂਜੀ ਜ਼ਰੂਰ ਜੀ।
ਹਾਂਜੀ ਮੈਨੂੰ ਨਾ ਇੱਕ ਵਾਰੀ ਪੈਨਕੇਕ ਦੀ ਰੈਸਪੀ ਦੱਸ ਦੋ ਤੁਸੀਂ।
ਹਾਂਜੀ ਠੀਕ ਐ ਜੀ, ਪੈਨਕੇਕ ਦੀ ਰੈਸਿ ਪੀ ਲੀ ਸਾਨੂੰ ਪੇਲੇ 'ਤੇ ਆਪਾਂ ਸਮਾਨ ਸਾਰਾ ਕੱਠਾ ਕਰਾਂਗੇ, ਏਦੀ ਰੈਸਿਪੀ ਲਈ ਸਾਨੂੰ ਮੇਦਾ ਚਾਈਦਾ ਏ, ਦੁੱਧ ਚਾਈਦਾ ਏ, ਮੇਦਾ ਇੱਕ ਕੱਪ ਲਵਾਂਗੇ, ਆਪਾਂ ਦੁੱਧ ਇੱਕ ਕੱਪ ਲਾਂਗੇ, ਚੀਨੀ ਆ ਦੋ ਚਮਚ ਲਾਂਗੇ, ਬੇਕਿੰਗ ਪਾਊਡਰ ਇੱ ਚਮਚ, ਬੇਕਿੰਗ ਸੋਡਾ ਇੱਕ ਤੋਂ ਚਾਰ ਚਮਚ ਲਵਾਂਗੇ ਆਪਾਂ ਨਿੰਬੂ ਦਾ ਰਸ ਜਾਂ ਸਿਰਕਾ ਦਾ ਲੈ ਲਾਂਗੇ ਇੱਕ ਚਮਚ ਆਪਾਂ।
ਅੱਛਾ ਜੇੜਾ ਓ ਸਫ਼ੇਦ ਸਿਰਕਾ ਹੁੰਦਾ ਐ ਓ।
ਹਾਂਜੀ-ਹਾਂਜੀ।
ਅੱਛਾ।
ਹਾਂਜੀ ਨਮਕ ਲੈ ਲਾਂਗੇ ਆਪਾਂ ਇੱਕ ਚੁਟਕੀ
ਠੀਕ ਏ ਓ, ਠੀਕ ਏ।
ਹਾਂਜੀ ਪਿਘਲਿਆ ਹੋਇਆ ਮੱਖਣ ਜਾਂ ਤੇਲ ਲੈ ਲਾਂਗੇ ਆਪਾਂ ਇੱਕ ਚਮਚ।
ਅੱਛਾ।
ਹਾਂਜੀ‌।
ਠੀਕ ਏ।
ਇਸਨੂੰ ਪਕਾਉਣ ਲਈ ਥੋੜਾ ਮੱਖਣ, ਤੇਲ ਦਾ ਪੀ ਪ੍ਰਯੋਗ ਕਰਾਂਗੇ ਆਪਾਂ, ਇ ਹਾਂਜੀ‌ ਫੇਰ ਆ ਸਾਰਾ ਸਮਾਨ ਤਿਆਰ ਕਰਕੇ ਫੇਰ ਆਪਾਂ ਏਨੂੰ ਇੱਕ ਬਰਤਨ ਵਿੱਚ ਦੁੱਧ 'ਤੇ ਨਿੰਬੂ ਦਾ ਰਸ ਮਿਲਾ ਲਵਾਂਗੇ 'ਤੇ ਉਨੂੰ ਪੰਜ ਮਿੰਟ ਰੱਖ ਦੇਆਗੇ। ਮੁਲਾਕ
ਅੱਛਾ।
ਹਾਂਜੀ ਅਤੇ ਦੂਸਰੇ ਬਰਤਨ ਵਿੱਚ ਮੈਦਾ, ਚੀਨੀ, ਬੇਕਿੰਗ ਪਾਊਡਰ, ਬੇਕਿੰਗ ਸੋਡਾ ਤੇ ਨਮਕ ਮਿਲਾ ਲਵਾਂਗੇ।
ਅੱਛਾ।
ਹਾਂਜੀ। ਫਿਰ ਹੁਣ ਏਸੇ ਇਸਨੂੰ ਦੁੱਧ ਵਾਲਾ ਮਿਸ਼ਰਣ ਅਤੇ ਪਿਗਲੇ ਹੋਏਆ ਮੱਖਣ ਪਾ ਕੇ ਹੌਲੀ-ਹੌਲੀ ਮਿਲਾ ਲਵਾਂਗੇ।
ਅੱਛਾ ਕਿੰਨੀ ਦੇਰ ਤੱਕ ਮਿਲਾਣਾ?
ਅਹ ਆਪਣੀ ਮਰਜ਼ੀ ਆ ਜਦੋਂ ਤੱਕ ਓ ਹੋ ਨੀ ਜਾਂਦਾ ਪੰਜ ਮਿੰਟ ਤੱਕ ਮਿਲਾਣਾ ਵੈਸੇ ਏਨੂੰ। ਜਦ ਤੱਕ ਪੂਰਾ ਪਿਗਲ ਨਾ ਜਾਵੇ।
ਠੀਕ ਐ-ਠੀਕ ਐ।
ਹਾਂਜੀ। ਹੁਣ ਇਸਨੂੰ ਦੁੱਧ ਵਿੱਚ ਮਿਸ਼ਰਣ ਅਤੇ ਪਿਘਲਿਆ ਹੋਏਆ ਮੱਖਣ ਪਾ ਕੇ ਆਪਾਂ ਹੌਲੀ-ਹੌਲੀ ਮਿਲਾ ਲਵਾਂਗੇ। ਤੇ ਮਿਲਾ ਏ ਧਿਆਨ ਰੱਖਣਾ ਵੀ ਘੋਲ ਨਾ ਜਾਦਾ ਪਤਲਾ ਹੋਵੇ ਤੇ ਨਾ ਈ ਬੋਤਾ ਗਾੜਾ ਹੋਵੇ।
ਠੀਕ ਏ ਜੀ।
ਹਾਂਜੀ। ਫੇਰ ਈਸੇ ਨੂੰ ਆਪਾਂ ਥੋੜੀ ਦੇਰ ਆਰਾਮ ਨਾਲ ਕਰਦਾਂਗੇ ਮਿਲਾ ਮਲੂ ਕੇ ਏਨੂੰ ਥੋੜ੍ਹੀ ਦੇਰ ਰੱਖਦਾਂਗੇ। ਏਨ ਫੇਰ ਜਦੇ ਠੀਕ ਹੋਜੇ ਥੋੜਾ ਜਿਆ ਫੇਰ ਏਨੂੰ ਤਵਾ ਜਾ ਸਟਿਕ ਪੈਨ ਏਨੂੰ ਗਰਮ ਗਰਮ ਕਰਾਂਗੇ ਫੇਰ ਏਨੂੰ ਹਲਕਾ-ਹਲਕਾ ਮੱਖਣ ਜਾਂ ਤੇਲ ਬਰੱਸ਼ ਨਾਲ ਲਗਾ ਲਵਾਂਗੇ।
ਅੱਛਾ।
ਹਾਂਜੀ ਫੇਰ ਏ ਥੋੜੀ ਦੇਰ ਤੱਕ ਜਦੋਂ ਤਿਆਰ ਹੋ ਜਵੇ ਹਿਲਾਈ ਜਾਣਾ ਆਪਾਂ ਏਨੂੰ ਬਸ ਏ ਧਿਆਨ ਰੱਖਣਾ ਵੀ ਅਸੀਂ ਐਨੂੰ ਇੱਕ ਸਾਈਡ ਨੂੰ ਘੁਮਾਣਾ ਏ।
ਠੀਕ ਐ।
ਹਾਂਜੀ ਫਿਰ ਜਦ ਏ ਘੋਲ ਬਣ ਕੇ ਤਿਆਰ ਹੋਜਏਗਾ ਫੇਰ ਅਸੀਂ ਕਿਸੇ ਵੀ ਸਟੀਲ ਦੇ ਪੈਨ ਨਾਲ ਪਾ ਕੇ ਅਸੀਂ ਐਲੂਮੀਨੀਅਮ ਟਰੇੇ ਗੋਲਾਕਾਰ ਦੀ ਹੋਵੇ ਜਿਵੇਂ ਕਿ ਜਿਸ ਵੀ ਘਰ ਦੀ ਹੋਵੇ ਅਲਮੂਨੀਅਮ ਦੀ ਹੋਣੀ ਚਾਈਦੀ ਏ।
ਠੀਕ ਐ।
ਓਦੇ ਵਿੱਚ ਅਸੀਂ ਆਕਾਰ ਵਿੱਚ ਫੈਲਾ ਦੇਵਾਂਗੇ ਜਦੋਂ ਓਸ ਤੇ ਛੋਟੇ-ਛੋਟੇ ਬੁਲਬੁਲੇ ਆ ਜਾਣ ਤੇ ਪੈਣ ਕੇਕ ਨੂੰ ਪਲਟਦਾਂਗੇ। ਅਵਨ ਵਿੱਚ ਪਾ ਦਵਾਂਗੇ ਜਦੋਂ ਓਤੇ ਛੋਟੇ-ਛੋਟੇ ਬੁਲੁਬੁਲੇ ਆ ਜਾਣਗੇ ਨਾ ਥੋੜ੍ਹਾ ਪੱਕ ਜੇ ਜਾਏਗਾ। ਫਿਰ ਅਸੀਂ ਓਸਨੂੰ ਓਦੇ ਵਿੱਚ ਪਾ ਦੇਵਾਂਗੇ ਪੈਨਕੇਕ ਨੂੰ ਅਵਨ ਵਿੱਚ।
ਹੂੰ-ਹੂੰ।
ਹਾਂਜੀ। ਤੇ ਥੋੜੀ ਦੇਰ ਤੱਕ ਜਦੋਂ ਬੁਲਬੁਲੇ ਆ ਜਾਣਗੇ ਫ਼ਿਰ ਓਨੂੰ ਅਸੀਂ ਓਦਾ ਪਾਸਾ ਤਾ ਦੇਵਾਂਗੇ ਦੂਸਰਾ ਪਾਸਾ। ਫੇਰ ਓਸਨੂੰ ਵੀ ਆਪਾਂ ਇੱਕ ਦੋ ਮਿੰਟ ਤੱਕ ਪਕਾ ਦਿਆਂਗੇ।
ਠੀਕ ਐ ਜੀ ਠੀਕ ਐ ਮੈਂ ਵੀ ਬਣਾਵਾਂਗੀ। ਮੈਂ ਵੀ ਦੇਖਾਂਗੀ ਕਿਵੇਂ ਬਣਦਾ।
ਹਾਂਜੀ ਹਾਂਜੀ।
ਹੂੰ ਤੁਹਾਡੇ ਹੱਥ ਦਾ ਤੇ ਅਸੀਖਾਇਆ ਹੋਏਆ ਨਾ ਤਾਂ ਕਰਕੇ।
ਹਾਂਜੀ-ਹਾਂਜੀ। ਜੇ ਤੇ ਏ ਜਦ ਇਦੇ ਸੁਨੇਰਾ ਰੰਗ ਆ ਜਾਵੇਗਾ ਤੇ ਪੈਨਕੇਕ ਬਣ ਕੇ ਤਿਆਰ ਹੋ ਜਾਵੇਗਾ।
ਹਾਂਜੀ, ਫੇਰ ਅਸੀਂ ਏਨੂੰ ਅਲੱਗ-ਅਲੱਗ ਤਰੀਕਿਆਂ ਨਾਲ ਪਰੋਸ ਸਕਦੇ ਆਂ। ਜੈਵੇਂ ਕਿ ਗਰਮਾ-ਗਰਮ ਪੈਣ ਨੂੰ ਸ਼ੈਦ, ਚੋਕਲੇਟ ਸਿਰਪ, ਜੈਮ, ਮੱਖਣ ਜਾਂ ਕੇਲੇ ਸੇਬ ਅਤੇ ਹੋਰ ਫਲਾਂ ਨਾਲ ਪਰੋ ਸਕਦੇ ਹਾਂ।
ਹੂੰ।
ਹਾਂਜੀ, ਤੇ ਜੇ ਪੈਨਕੇਕ ਹੋਰ ਨਰਮ ਚਾਈਦਾ ਆਪਾਂ ਨੂੰ ਤਾਂ ਘੋਲ ਪਕਾਉਣ ਤੋਂ ਪੈਲਾਂ ਆਪਾਂ ਦਸ ਮਿੰਟ ਲਈ ਏਨੂੰ ਢੱਕ ਕੇ ਰੱਖ ਦਾਂਗੇ। ਘੋਲ ਨੂੰ, ਹਾਂਜੀ-ਹਾਂਜੀ। ਠੀਕ ਐ, ਹਾਂਜੀ, ਏਨੂੰ ਇੱਕ ਹਾਂਜੀ ਵਧੀਆ।
ਅੱਛਾ, ਮੈਂ ਵੀ ਮੈਂ ਸੋਚ ਰੀ ਸੀ ਮੈਂ ਕੇਯਾ ਤੁਹਾਨੂੰ ਫ਼ੋਨ ਕਰਕੇ ਹੀ ਪੁੱਛਾਂਗੀ, ਹੋਰ ਤਾਂ ਕਿਸੇ ਨੂੰ ਬਣਾਣਾ ਨਈਂ ਆਂਦਾ ਤੁਸੀਂ ਵਧੀਆ ਬਣਾਦੇਓ ਮੈਂ ਕੇਯਾ ਤੇ ਫੇਰ ਤੁਹਾਡੇ ਤੋਂ ਪਤਾ ਚਲੇਗਾ।
ਅੱਛਾ ਜੀ ਹਾਂਜੀ, ਹਾਂਜੀ ਕੋਈ ਨਾ ਕੋਈ ਜਰੂਰ ਬਣਾ ਕੇ ਵੇਖਿਓ।
ਹਾਂ, ਤੁਸੀਂ ਕਿੱਥੋਂ ਸਿੱਖਿਆ ਏ ਬਣਾਣਾ?
ਏ ਮੈਂ ਆਪਣੇ ਕੋਲਜ ਚ ਸਿੱਖਿਆ ਸੀਗਾ, ਆਰਿਆ ਕੰਨਿਆ ਚੋਂ। ਮੈਂ ਹੋਮ ਸਾਇੰਸ ਲਈ ਹੋਈ ਸੀ ਨਾ। ਤੇ ਓਸ ਵਿੱਚ ਸਾਡੇ ਕੋਲ ਪ੍ਰੈਕਟੀਕਲ ਦੇ ਵਿੱਚ ਸੀਗਾ ਏਹ।
ਅੱਛਾ ਫੇਰ ਤੇ ਤੁਹਾਨੂੰ ਹੋਰ ਵੀ ਬਹੁਤ ਚੀਜ਼ਾਂ ਬਣਾਉਣੀਆਂ ਆਉਂਦੀਆਂ ਹੋਣੀਆਂ।
ਹਾਂਜੀ।
ਵਧੀਐ।
ਹਾਂਜੀ।
ਮੈਂ ਤੇ ਸੋਚ ਰੀ ਸੀ ਕਿ ਵੀ ਸਾਡੇ ਕੋਲ ਤਾਂ ਹੋਮ ਸਾਇੰਸ ਹੈਗੇ ਹੀ ਨਹੀਂ ਸੀ ਨਾ ਤਾਂ ਕਰਕੇ ਸਾਨੂੰ ਕੁਛ ਨੀ ਪਤਾ ਏਦੇ ਬਾਰੇ ਜਾਦਾ। ਏ ਏਹਨਾਂ ਚੀਜ਼ਾਂ ਦੀ ਜਾਣਕਾਰੀ ਨੀਂ ਹੈਗੀ, ਮੈਂ ਕੇਆ ਤੁਸੀਂ ਵਧੀਆ ਵਧੀਆ ਬਣਾ ਲਿੰਦੇਓ ਤੇ ਤੁਆਨੂੰ ਪੁੱਛਾਂਗੀ ਕਿ ਕਿਵੇਂ ਬਣਦਾ ਹੁਨ ਮੈਂ ਵੀ ਬਣਾ ਕੇ ਵੇਖਾਂਗੀ।
ਅੱਛਾ ਈ, ਠੀਕ ਐ ਜੀ, ਜਰੂਰ ਬਣਾ ਕੇ ਦੇਖਿਓ, ਬਣਾ ਕੇ ਦੱਸਿਓ ਕਿ
ਹਾਂ-ਹਾਂ, ਜਰੂਰ ਦੱਸਾਂਗੀ। ਤੁਆਡੇ ਵਾਸਤੇ ਭੇਜਾਂਗੀ ਮੈਂ ਬਣਾ ਕੇ, ਕੋਈ ਗੱਲ ਨੀ, ਹਾਂ।
ਹਾਂਨੀ।
ਹੋਰ ਹੋਰ ਕੀ-ਕੀ ਸਿੱਖਿਆ ਸੀ ਤੁਸੀਂ, ਹੋਰ?
ਹੋਰ ਅਸੀਂ ਕੜੀ ਪਨੀਰ ਦੀ ਰੈਸਿਪੀ ਸਿੱਖੀ ਸੀਗੀ, ਓ ਜੇੜੇ ਵੇਸਣ ਦੇ ਲੱਡੂ ਹੁੰਦੇ ਆ, ਓ ਸਿੱਖੇ ਸੀਗੇ। ਹਾਂਜੀ, ਖੰਡਵੀ ਬਣਾਉਣੀ ਸਿੱਖੀ ਸੀਗੀ। ਤੇ ਆਲੂ-ਪੂਰੀ ਸਿੱਖੀ ਸੀਗੀ ਬਣਾਉਣੀ, ਹਾਂਜੀ।
ਅੱਛਾ, ਖੰਡ ਕਿਵੇਂ ਬਣਦੀ ਆ?
ਖਾਡ ਨੀ, ਖੰਡਵੀ-ਖੰਡਵੀ।
ਅੱਛਾ, ਓ ਕੀ ਹੁੰਦੀ ਏ?
ਓ ਵੇਸਣ ਦੀ ਬਣਦੀ ਏ, ਖੰਡਵੀ ਇੱਕ।
ਅੱਛਾ, ਮੈਂ ਤਾਂ ਨਾਂ ਈ ਪੈਲੀ ਵਾਰੀ ਸੁਨੇਆ।
ਹਾਂਜੀ, ਮੈਂ ਵੀ ਪੈਲੀ ਵਾਰੀ ਸੁਣਿਆ ਸੀਗਾ, ਉੱਥੇਈ ਦੇਖੀ ਸੀ ਬਣੀ ਹੋਈ।
ਅੱਛਾ, ਓਨੂੰ ਕਿਵੇਂ ਬਣਾ ਬਣਾਇਆ ਸੀ ਤੁਸੀ?
ਓਦੇ ਲਈ ਅਸੀ ਪੈਲਾਂ ਵੇਸਣ ਲੈ ਲਿਆ ਸੀ, ਇੱਕ ਕੱਪ
ਅੱਛਾ।
ਦਹੀਂ, ਇੱਕ ਕੱਪ ਪਾਣੀ ਦੋ ਦੋ ਚਮਚ ਲੈ ਲਏ ਦੋ ਕੱਪ ਲੈ ਲਏ ਸੀ ਸੋਰੀ ਦੋ ਚਮਚ ਕਹਿਣ ਰਹੀ ਆਂ
ਅੱਛਾ
ਗ਼ਲਤੀ ਹੋ ਗਈ ਸੀ ਅ ਹਲਦੀ ਆਪਾਂ ਇੱਕ ਤੋਂ ਚਾਰ ਚਮਚ ਲੈ ਲਾਂਗੇ ਤੇ ਨਮਕ ਆਪਣੀ ਮਰਜ਼ੀ ਜੀ ਆ ਜਿੰਨਾ ਸਾਨੂੰ ਚਾਹੀਦਾ ਹੋਇਆ ਸਵਾਦ ਅਨੁਸਾਰ ਤੇ ਇਹਦੇ ਤੜਕੇ ਕੇ ਲਈ ਵੀ ਆਪਾਂ ਤੇਲ ਰਾਈ ਹਰੀ ਮਿਰਚ ਕੜੀ ਪੱਤੇ ਦਸ ਬਾਰਾਂ ਕੱਦੂ ਕਸ ਕੀਤਾ ਹੋਇਆ ਨਾਰੀਅਲ ਦੋ ਚਮਚ ਹਰਾ ਧਨੀਆ ਸਜਾਵਟ
ਅੱਛਾ ਚਾਹੇ ਆਪਾਂ ਨਾਰੀਅਲ ਦਾ ਬਰੂਦਾ ਵੀ ਇਸਤੇਮਾਲ ਕਰ ਸਕਦੇ ਨੇ ਨਾ
ਹਾਂਜੀ ਉਹ ਆਪਣੀ ਮਰਜ਼ੀ ਹੈ ਅਗਰ ਤੁਸੀਂ ਕਰਨਾ ਚਾਹੋ ਤੇ
ਅੱਛਾ
ਹਾਂਜੀ ਫੇਰ ਆਹ ਸਾਰਾ ਸਮਾਨ ਤਿਆਰ ਕਰ ਲਾਂਗੇ ਆਪਾਂ ਫੇਰ ਇਹਨੂੰ ਇੱਕ ਬਰ ਤਨ ਵਿੱਚ ਆਪਾਂ ਦਹੀਂ ਬੇਸਣ ਪਾਣੀ ਹਲਦੀ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਹਲਾ ਘੋਲ ਲਾਂਗੇ
ਅੱਛਾ
ਹਾਂਜੀ ਤਿਆਰ ਕਰ ਲਵਾਂਗੇ ਫਿਰ ਜਦ ਇਸ ਘੋਲ ਨੂੰ ਛਾਣ ਲਵੋ ਅ ਤੇ ਇਹਦੇ ਵਿੱਚ ਗੁਠਲੀਆਂ ਨਾ ਹੋਣ ਚੰਗੀ ਤਰ੍ਹਾਂ ਛਾਣ ਲਵਾਂਗੇ ਵੇਸੇ ਨੂੰ ਆਪਾਂ
ਠੀਕ ਹੈ।
ਫੇਰ ਕੜਾਹੀ ਵਿੱਚ ਘੋਲ ਪਾ ਕੇ ਹੌਲੀ-ਹੌਲੀ ਅੱਗ ਤੇ ਲਗਾਤਾਰ ਹਲਾਦੇ। ਦੇ ਰਹੋ ਉਹਨੂੰ। ਹਾਂਜੀ ਜਦੋਂ ਮਿਸ਼ਰਣ ਗਾੜਾ ਹੋ ਜਾਵੇਗਾ ਤੇ ਇਸ ਨੂੰ। ਤਰੰਤ ਥਾਲੀ ਜਾਂ ਸਟੀਲ ਦੀ ਪਲੇਟ ਤੇ ਪਤਲਾ- ਪਤਲਾ ਫੈਲਾ ਦੇਣਾ ਏ। ਅਹ ਤੇ ਥਾਲੀ ਤੇ ਜਦੋਂ ਫੈਲਾਣਾ ਹੈ ਇਸ ਤੋਂ ਪਹਿਲਾਂ ਆਪਾਂ ਨੂੰ ਥੋੜਾ ਜਿਹਾ ਬ੍ਰਸ਼। ਦੇ ਨਾਲ ਘਿਓ-ਘਿਓ ਲਗਾ ਦੇਣਾ ਕਿਉਂਕਿ ਮਤਲਬ। ਕਿ ਜੇ ਉਹ ਨਾ ਲੱਗਿਆ ਹੋਵੇਗਾ ਗ੍ਰੀਸ ਜੀ। ਹਾਂਜੀ-ਹਾਂਜੀ ਚਿੱਪਕ ਜਾਵੇਗਾ ਫੇਰ ਉਹਨੂੰ। ਫੇਲਾ ਦੇਣਾ ਆਪਾਂ ਫੇਰ ਪੰਜ ਦਸ ਮਿੰਟ ਤੱਕ ਉਹਨੂੰ ਠੰਡਾ ਹੋਣ ਦੇਣਾ ਆਪਾਂ।
ਠੀਕ ਹੈ ਜੀ।
ਹਾਂਜੀ ਫੇਰ ਇਸ ਨੂੰ ਲੰਬੀਆਂ ਲੰਬੀਆਂ ਪੱਟੀਆਂ ਕੱਟ ਲੈਣੀਆਂ ਚਾਕੂ ਵਗੈਰਾ ਦੇ ਨਾਲ। ਹਾਂਜੀ। ਕੱਟ ਕੇ ਫੇਰ ਹੌਲੀ ਹੌਲੀ ਇਹਦੇ ਰੋਲ ਬਣਾ ਲੈਣੇ ਆ।
ਅੱਛਾ।
ਹਾਂਜੀ ਰੋਲ ਬਣਾ ਕੇ ਫੇਰ ਇੱਕ ਇਹਨੂੰ ਇੱਕ ਕੜਾਹੀ। ਦੇ ਵਿੱਚ ਤੇਲ ਗਰਮ ਕਰਕੇ ਰਾਈ ਮਿਰਚ ਰ ਰਾਈ ਹਰੀ ਮਿਰਚ। ਅਤੇ ਕੜੀ ਪੱਤੇ ਦਾ ਤੜਕਾ ਲਗਾ ਲੈਣਾ ਆਪਾਂ।
ਠੀਕ ਹੈ ਜੀ।
ਹਾਂਜੀ ਫੇਰ ਇਹ ਤੜਕਾ ਖੰਡ ਵੀ ਦੇ ਉੱਤੇ ਪਾ ਦੇਣਾ ਆਪਾਂ।
ਅੱਛਾ ਬਸ ਜਿਵੇਂ ਸਬਜ਼ੀ ਵਾਂਗੂ ਹੀ ਤੜਕਾ ਲਾਉਣਾ ਇਹਨੂੰ
ਹਾਂਜੀ-ਹਾਂਜੀ।
ਠੀਕ ਏ ਠੀਕ ਏ
ਹਾਂਜੀ, ਫੇਰ ਉਹ ਜਦੋਂ ਤੜਕਾ ਤੁੜਕਾ ਲਾ ਦੇਵਾਂਗੇ ਫੇਰ ਇਹਦੇ ਉਪਰ ਆਪਾਂ। ਨਾਰੀਅਲ ਹਰਾ ਧਨੀਆ ਛਿੜਕ ਕੇ ਪਰੋਸ ਸਕਦੇ ਆ
ਠੀਕ ਏ ਮੈਂ ਵੀ ਬਣਾ ਕੇ ਵੇਖੂੰਗੀ ਫੇਰ ਇਹਨੂੰ।
ਹਾਂਜੀ, ਵਧੀਆ ਬਣਦੀ ਏ ਸਵਾਦ ਬਣਦੀ ਏ
ਅੱਛਾ, ਤੁਸੀਂ ਤਾਂ ਟੇਸਟ ਕੀਤੀ ਹੋਣੀ ਨਾ।
ਹਾਂਜੀ-ਹਾਂਜੀ। ਐ ਮੈਂ ਖੁਦ ਬਣਾਈ ਸੀਗੀ ਏ ਰੈਸਿਪੀ ਮਤਲਬ ਕਿ ਜਦੋਂ ਸਾਡੇ ਪ੍ਰੈਕ ਕਟੀਕਲ ਹੁੰਦੇ ਆ ਨਾ ਮ ਟੀਚਰਸ ਦਿੰਦੇ ਆਪਣੇ ਮੈਡਮ ਦਿੰਦੇ ਨੇ ਅਧਿਆਪਕਾਂ। ਬਣਾਉਣ ਨੂੰ ਵੀ ਤੁਸੀਂ ਆ ਰੇਸ ਪੀ ਬਣਾਉਣੀ ਆ ਫੇਰ ਉਹ ਦਿਖਾ ਬਣਾ ਕੇ ਦਿਖਾਨੇ ਆ ਆਪਾ।
ਅੱਛਾ ਠੀਕ ਐ ਚਲੋ ਤੁਹਾਡੀ ਰੈਸ ਰੈਸਪੀਆਂ ਦਾ ਸਾਨੂੰ ਵੀ ਫੇਦਾ ਹੋਏਗਾ ਮੈਂ ਵੀ ਬਣਾ ਕੇ ਵੇਖਾਂਗੀ ਕਿਵੇਂ ਬਣਦੀ ਐ ਤੇ ਫੇਰ ਮੈਂ ਦੱਸਾਂਗੀ ਕਿ ਕਿਵੇਂ ਦੀ ਬਣੀ ਸੀ ਕਿਵੇਂ ਦੀ ਨਈ ਚਲੋ ਠੀਕ ਐ ਤੁਹਾਡੇ ਕੋਲ ਹੋਮ ਸਾਇੰਸ ਤੀਕ ਏ ਅਸੀਂ ਵੀ ਸਿੱਖ ਲਵਾਂਗੇ ਨਾਲ
ਹਾਂਜੀ-ਹਾਂਜੀ ਠੀਕ ਐ ਜੀ, ਸਸ ਸ੍ਰੀ ਕਾਲ।
ਸਸ ਸ੍ਰੀ ਕਾਲ ਜੀ।